ਮੈਂ ਵੀ ਘਿਆ ਬਣਾਇਆ ਸੀ। ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ!
ਕੀ ਹਾਲ ਏ?
ਹੋਰ ਸੁਣਾਓ, ਕੀ ਹਾਲ ਏ? ਵਧੀਆ-ਵਧੀਆ, ਤੁਸੀਂ ਸੁਣਾਓ?
ਮੇਰੇ ਵੀ ਵਧੀਆ!
ਹੋਰ ਠੀਕ? ਹਾਂਜੀ-ਹਾਂਜੀ, ਮੈਂ ਵੀ ਠੀਕ ਹਾਂ! ਘਰ ਠੀਕ ਨੇ ਸਭ?
ਹਾਂਜੀ, ਘਰ ਵੀ ਸਭ ਵਧੀਆ! ਹੋਰ ਕੀ ਕਰ ਰਹੇ ਸੀ? ਰੋਟੀ ਬਣਾ ਲਈ ਤੁਸੀਂ?
ਬੱਸ ਓਹੀ ਬਣਾਉਣ ਲੱਗੀ ਸੀ, ਬਸ ਹੁਣ ਰੋਟੀ ਦਾ ਹੀ ਕੰਮ ਹੈ।
ਅੱਛਾ, ਕੀ ਬਣਾਇਆ ਤੁਸੀਂ ਅੱਜ?
ਅੱਜ ਅਸੀਂ ਓ ਬਣਾਈ ਘਿਓ ਤੋਰੀ ਹੁੰਦੀ ਹੈ ਨਾ, ਉਹਦੀ ਸਬਜ਼ੀ ਬਣਾਈ।
ਅੱਛਾ, ਅੱਛਾ।
ਹਮ, ਹਮ, ਹਮ ਹਾਂਜੀ, ਵਧੀਆ ਹੁੰਦੀ ਓ ਨਾ!
ਬਿਲਕੁੱਲ! ਹਾਂ, ਸਾਡੇ ਇੱਥੇ ਵੀ ਅਰਬੀ ਬਣਾਈ ਏ।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
ਮੈਨੂੰ ਤੇ ਬਿਲਕੁੱਲ ਹੈਲੋ! ਮੈਨੂੰ ਤੇ ਬਿਲਕੁੱਲ ਸਾਡੇ ਇੱਥੇ ਵੀ ਅਰਬੀ ਬਣਾਈ ਹੈ, ਮੈਨ ਬਿਲਕੁੱਲ ਅਰਬੀ ਪਸੰਦ ਨਹੀਂ ਹੈ।
ਅੱਛਾ ਅੱਛਾ, ਕੋਈ ਨੀ ਸਾਡੇ ਘਰ ਆ ਜਾਓ ਤੁਸੀਂ, ਐ ਖਾ ਲੈਣਾ।
ਹਾਂ, ਤੁਹਾਡੇ ਬੱਚੇ ਖਾ ਲੈਂਦੇ ਆ ਐ- ਅਰਬੀ, ਤੋਰੀ, ਟਿੰਡੇ?
ਹੋਰ ਸਭ ਖਵਾਣੇ ਹਾਂ, ਸਭ ਖਵਾਣੇ ਹਾਂ।
ਤੁਹਾਡੇ ਤੇ ਬੱਚੇ ਬੜੇ ਫਿਰ ਵਧੀਆ ਨੇ, ਇਹ ਸਭ ਖਾ ਲੈਂਦੇ ਨੇ! ਅਸੀਂ ਤੇ ਨਹੀਂ ਖਾ ਪਾਂਦੇ।
ਹਾਂਜੀ, ਹਾਂਜੀ।
ਇਹ ਤੁਹਾਡੇ ਬੱਚੇ ਤੇ ਫੇਰ ਬੜੇ ਵਧੀਆ ਨੇ, ਯਾਰ!
ਨਹੀਂ, ਆਦਤ ਪਾਈਦੀ ਨਾ ਸ਼ੁਰੂ ਤੋਂ ਹੀ ਬੱਚਿਆਂ ਨੂੰ ਨਾ ਖੁਆਣ ਦੀ, ਕਰਦੇ ਨੇ ਨਖ ਰੇ ਥੋੜੇ-ਬਹੁਤੇ, ਪਰ ਫਿਰ ਵੀ ਮੈਂ ਖੁਆਉਣੀ ਜ਼ਰੂਰ ਆ ਚੀਜ਼ਾਂ ਨਾ ਐ ਵਾਲੀਆਂ।
ਹਾਂ, ਵੈਸੇ ਖੁਆਣੀ ਵੀ ਚਾਹੀਦੀ ਹੈ। ਬਹੁਤ ਫਾਇਦੇ ਮੰਦ ਹੁੰਦੀਆਂ, ਹਨਾ? ਤੁਹਾਡੇ ਬੋਡੀ ਵਾਸਤੇ ਬਹੁਤ ਸਹੀ ਹੁੰਦੀ। ਮੈਂ ਨਾ ਐਕਚੁਲੀ ਤੁਹਾਨੂੰ ਇਹ ਇੱਕ ਗੱਲ, ਹਾਂ, ਇੱਕ ਗੱਲ ਪੁੱਛਣੀ ਸੀ?
ਹਾਂਜੀ, ਹਾਂਜੀ।
ਮੈਂ ਕਹਿੰਦੀ ਪਈ ਸੀ ਕਿ ਤੁਸੀਂ ਨਾ ਅ ਤੁਹਾਡੇ ਮੈਂ ਵੇਖੇ ਆ ਸੂਟ ਬੜੇ ਵਧੀਆ ਹੁੰਦੇ ਆ। ਤੁਸੀਂ ਕਾਫੀ ਡਿਜ਼ਾਇਨਰ ਸੂਟ ਪਾਉਂਦੇ ਹੋ! ਪਤਾ, ਐਕਚੁਲੀ ਕੀ ਹੋਇਆ? ਮੈਂ ਰੀਸੈਂਟ ਲੀ ਨਾ ਹਣੇ ਆ ਥੋੜੇ ਦਿਨ ਪਹਿਲਾਂ ਹੀ ਮੈਂ ਨਾ ਸੂਟ ਖਰੀਦੇ ਸੀ, ਕਾਰ ਮਤਲੱਬ ਇਹ ਮਤਲੱਬ ਮਹਿੰਗੇ ਹੀ ਸੀ ਉਥੋਂ, ਤੇ ਇਹ ਵੀ ਨੀ ਮੈਂ ਕਿਸੇ ਛੋਟੀ ਦੁਕਾਨ ਤੋਂ ਲਿਆਈ ਹੋਵਾ, ਮਤਲਬ ਕਾਫੀ ਵੀ ਸਹੀ ਦੁਕਾਨ ਤੋਂ ਲਿਆਈ ਸੀ। ਤੇ ਉਹ ਸੂਟ ਵੀ ਮਹਿੰਗਾ ਸੀ, ਇਹ ਵੀ ਨਹੀਂ ਸਸਤਾ ਹੋਏ! ਸੂਟ, ਸੂਟ ਵੀ ਬੜਾ ਮਹਿੰਗਾ ਸੀ ਉਹ ਤੇ ਉਹਨੂੰ ਪਤਾ ਹੈ, ਮੈਂ ਇੱਕ ਵਾਰੀ ਪਾਇਆ, ਤੇ ਵਾਸ਼ ਕਿਤਾ। ਤਾ ਉਹ ਮੈਂ ਘਰ ਵੀ ਵਾਸ਼ ਨੀ ਕੀਤਾ, ਮੈਂ ਬਾਹਰੋਂ ਵਾਸ਼ ਕਰਵਾਇਆ ਉਹ। ਪਰ ਫੇਰ ਵੀ ਨਾ ਔ ਸੂਟ ਦੀ ਨਾ ਜੋ ਪੈਲੇ ਰੋਬ ਸੀ ਨਾ ਔ ਰੋਬ ਨੀ ਰਈ। ਧੋਆ ਕੇ, ਧੋਆ ਕੇ ਪਤਾ ਨੀ ਬਿਲਕੁੱਲ ਹੀ ਅਜੀਬ ਜਾ ਲੱਗਨ ਲੱਗ ਗਿਆ ਔਦਾ ਮ ਨਾ ਕਲਰ ਫੇਡ- ਫੇਡ ਜਾ ਲੱਗ ਰੇਯਾ ਔਰ ਪਤਾ ਨੀ ਅਜੀਬ ਜ ਜਿਵੇਂ ਤਾਨੂੰ ਪਤਾ ਈ ਹੈ ਕਿ ਧੋ ਕੇ ਜੋ ਕੱਪੜਾ ਸਿਲ ਔਵੇਂ ਦਾ ਔ ਜਾਂਦੈ ਤੇ ਐਹ ਦੋ ਹੁਨੇ ਦੋ ਇੱਕ ਸਾਥ ਦੋ ਸੂਟ ਖਰੀਦ ਆਈ ਆ। ਤੇ ਹੁਣ ਦੋਨਾਂ ਨਾ ਐਵੇਂ ਈ ਹੋਗੇਐ। ਐਵੇਂ ਨਾ ਪੈਲੇ ਵੀ ਖ਼ਰੀਦਿਆ ਸੀ। ਪੈਲੇ ਦਾ ਵੀ ਐਈ ਹੋਇਆ ਪੈਲੇ ਦਾ ਤੇ ਐ ਹੋਇਆ। ਸੋਚੋ ਸੂੱਟ ਸ਼ਿ੍ੰਕ ਈ ਹੋ ਗੇਯਾ ਮੈਂ ਸਵਾਇਆ ਉਸ ਤੋਂ ਬਾਦ ਧੋ ਕੇ ਧੁਆਇਆ ਤੇ ਔਹ ਸੂਟ ਈ ਸ਼ਿ੍ੰਕ ਹੋ ਗਿਯਾ। ਐਵੇਂ ਨਾ ਮੇਰੇ ਘਰੇ ਬੜੇ ਸਾਰੇ ਸੂਟ ਨੇ ਨਾ, ਐਵੇਂ ਈ ਹੋ ਗੇ ਨੇ ਤੇ ਮੈਂ ਤੁਆਡੇ ਵੀ ਸੂ-ਮੈਂ ਤੁਆਡੇ ਸੂਟ ਵੇਖਦੀ ਆਂ ਤੁਸੀਂ ਪਾਦੇ ਰੈਂਦੇ ਔ ਤੇ ਸਟੇਟਸ ਤੇ ਮੈਂ ਕਾਫੀ ਵੇਖਯਾ ਤੁ ਆਡੀ ਸੂਟ। ਤੁਆਡੇ ਸੂਟ ਬੜੇ ਵਧੀਆ ਹੁੰਦੇ ਆ, ਕਿੱਥੋਂ ਲੈਂਦੇ ਔ ਤੁਸੀਂ, ਤੁਸੀ, ਟਿਬਰਿ ਟਰੈਂਡ ਦੇ ਸਾਬ ਨਾਲ ਪਾਂਦੇ ਔ ਕਲਰ ਵੀ ਬੜੇ ਵਧੀਆ ਹੁੰਦੇ ਆ, ਡਿਜ਼ਾਇਨ ਵੀ ਬੜੇ ਵਧੀਆ ਹੁੰਦੇ ਆ, ਔਰ ਨਾ ਜੋ ਸਿਪ ਪਿਔਂਨ ਹੁੰਦਾ ਨਾ, ਸਿੱਪਨ ਦਾ ਵੀ ਬੜਾ ਫ਼ਰਕ ਪੈਂਦਾ ਏ। ਕਿ ਬੰਦਾ ਕਿਵੇਂ ਸਵਾ ਰਿਆ ਏ, ਅਗਰ ਔਹ ਨਾ ਸਿਪਯਾ ਈ ਸਈ ਨਾ ਹੋਏ ਔਦੀ ਫਿਟਿੰਗ ਸਈ ਨਾ ਹੋਈ ਹੋਏ, ਮਤਲਬ ਕੱਟੀਆਂ ਸਈ ਨਾ ਹੋਏ, ਤੇ ਸੌਰ ਸੂਟ ਦੀ ਵੀ ਰੋਬ ਨੀ ਅਪ- ਪਾਂਦੀ ਤੇ ਤੁਸੀਂ ਜੋ ਸੂਟ ਪਾਦੇ ਔ ਔਦੀ ਪੂਰੀ ਇੱਕਦਮ ਟਿਪ- ਟੋਪ ਰੋ ਹੌਂਦੀਏ। ਇਕਦਮ ਫ। ਅਰਦਿਯਾ ਲੱਗਦਾ ਈ। ਕਯਾ ਸਿਪਿਆ ਵੀ ਵਧੀਆ ਹੋਯੈ ਐ, ਇਵੇਂ ਲੱਗਦਾ ਐ ਕਿ ਤੁਹਾਨੂੰ ਬਿਠਾ ਕੇਹੀ ਔ ਸੂਟ ਸਿੱਤਾ ਦੈ ਐਵੇਂ ਲੱਗਦਾ ਏ, ਬਿਲਕੁਲ ਫਿਟਿੰਗ ਦਾ ਬਿਲਕੁਲ ਵਧੀਆ ਹੌਂਦਾ ਐ। ਤੇ ਮੈਂ ਤਾਨੂੰ ਪੁੱਛਨਾ ਸੀ, ਤੁਸੀਂ ਸੂਟ ਕਿੱਥੇ ਲੈਂਦੇ ਔ ਕਿਥੋਂ ਸਵਾਂਦੇ ਔ
ਨੀ ਲੈਂਦੀ ਤੇ ਮੈਂ ਤਾਂ ਏਵੇ ਝੂਠ ਬੋਲਾਂ ਮੈਂ ਕੋਈ ਵੱਡੀ-ਵੁੱਡੀ ਦੁਕਾਨ ਤੇ ਤੇ ਜਾਂਦੀ ਨੀ ਆ ਮੈਂ ਤੇ ਕੱਪੜਾ ਲੈਕੇ ਨਾ, ਜਿਵੇਂ ਆੱਜ-ਕਾੱਲ ਤਾਨੂੰ ਪਤਾ ਥਾਨ ਚ ਕੱਪੜੇ ਮਿਲ ਜਾਂਦੇ ਆ, ਫੈਬਰਿਕ ਅਲਗ-ਅਲਗ ਮਿਲ ਜਾਂਦਾ ਏ। ਮੈਂ ਔਨਾਂ ਕੋਲ ਲੈਕੇ, ਫੇਰ ਨਾ ਔਨਾ ਨੂੰ ਆਪੇ ਈ ਡਿਜ਼ਾਇਨ ਕਰਵਾ ਲੈਂਨੀ ਆ। ਤੇ ਮੈਨੂੰ ਜਿਵੇਂ ਦਾ ਪਾਨਾ ਪਸੰਦ ਏ, ਲੈਸ ਲਗਵਾ ਕੇ ਤੇ ਔ ਲਗਵਾ ਕੇ
ਹਾਂਜੀ, ਤਾਂਈ ਤੁਆਡੇ ਸੂ ਸੂਟ ਬੜੇ ਯੂਨੀਕ ਹੁੰਦੇ ਆ।
ਹਾਂ- ਹਾਂ ਤੇ ਮੈਂ ਬਜ਼ਾਰੋ ਨਾ ਦੂਜੇ ਕੱਪੜੇ ਖਰੀਦਨੇ ਘੱਟ ਪਸੰਦ ਕਰਨੀ ਆ। ਮੈਨੂੰ ਲੱਗਦਾ ਕਿ ਚਲੋ ਆਪ ਤੇ ਬਨਵਾ ਲੋ ਡਿਜ਼ਾਇਨ ਡਿਜ਼ਾਇਨ ਦੱਸ ਕੇ, ਔਹ ਜਾਦਾ ਸਈ ਰੈਂਦੇ ਨੇ। ਤੇ ਇਸ ਕਰਕੇ, ਫੇਰ ਮੈਂ ਏਜਈ ਬਣਵਾਨੀ ਆਂ ਦੂ ਚਾ ਦੂਜੀ ਗੱਲ ਜਿਦੇ ਕੋਲ ਮੈਂ ਸੁਭਾਨੀ ਆ ਨਾ, ਔਹ ਸੀਨਦੇ ਵਧੀਆ ਨੇ ਬੋਤ ਨੇ।
ਹਾਂ ਔਈ ਨਾ ਸੀਨ ਦਾ ਬੜਾ ਫ਼ਰਕ ਪੈਂਦੈ ਏ, ਕਿ ਬੰਦਾ ਕਿਵੇਂ ਸੀ ਰੇਆ ਏ। ਔਦੀ ਕ ਕਟਿੰਗ ਪ੍ਰੋਪਰ ਬੜੀ ਹੋਨੀ ਚਈਦੀ ਏ।
ਹਾਂਜੀ-ਹਾਂਜੀ।
ਕਿ ਮੈਂ ਬੜਿਆਂ ਨੂੰ ਦੇਖਯੈ ਔਨਾਂ ਦੀ ਫਿਟਿੰਗ ਸਈ ਨੀ ਹੋੰਦੀ ਨਾ, ਤੇ ਫਿਰ ਸੂਟ ਦੀ ਵੀ ਰੋਬ ਨੀ ਆ ਸੂਟ ਬੜਾ ਸੋਨਾ ਹੋਂਦਾ ਏ, ਔ ਕਿਸੀ-ਕਿਸ ਦੇ ਸਿਪ ਪਯਾ ਸਈ ਨੀ ਹੁੰਦਾ ਤੇ ਸੂਟ ਦੀ ਵੀ ਪੂਰੀ ਰੋਬ ਨੀ ਆ ਪਾਂਦੀ।
ਤੇ ਤੁਸੀਂ ਬਿਲਕੁਲ ਸਈ ਕੈ ਰੇ ਔ, ਅਗਰ ਅਸੀਂ ਮੈਂਹਗੇ ਤੋਂ ਮੈਂਗਾ ਸੂਟ ਲਲੀਏ ਪ੍ਰੋਪਰ, ਔਨੂੰ ਸੀਨ ਵਾਲਾ ਨਾਂ ਮਿਲੇ ਤੇ ਉ ਖਰਾਬ ਹੋਂਦੈ, ਔ ਸਸਤੇ ਤੋਂ ਸਸਤਾ ਅਗਰ ਔਨੂੰ ਸੀਤਾ ਸਹੀ ਢੰਗ ਨਾਲ ਔ ਬੌਤ ਵਧੀਆ ਲੱਗਦੈ। ਏਸ ਕਰਕੇ ਕੱਪੜੇ ਦੀ ਤਾ ਐ ਸਸ ਤਾਂ ਮੈਂਗਾ ਮਾਇਨੇ ਨੀ ਰੱਖਦਾ, ਮਾਇਨੇ ਤੇ ਉ ਚਿਕਿਸ ਸਾਬ ਨਾਲ ਸਿਵਾ ਰੇਆਂ। ਕਿਵੇਂ ਕਰ ਰਹਿ ਤੇ ਉਹ ਜ਼ਿਆਦਾ ਸ ਵਧੀਆ ਲੱਗਦਾ ਏ, ਉਹ ਫ਼ਰਕ ਪੈਂਦਾ।
ਹਾਂਜੀ ਜੀ ਛੋ ਮਤਲਬ ਜੇ ਮਤਲਬ ਮੈਂ ਜ਼ਿਆ ਮਤਲਬ ਪਾਰਟੀ ਵੇਅਰ ਸੂਟ ਤੇ ਮੈਂ ਬਾਹਰੋਂ ਸਵਾ ਦਿੰਦੀ ਆ, ਜੋ ਮਹਿੰਗੇ ਹੁੰਦੇ ਆ, ਜੋ ਮਤਲਬ ਹੈਵੀ ਜਿਹੜੇ ਸੂਟ ਹੁੰਦੇ ਉਹਨੂੰ ਮੈਂ ਬਾਰੋ ਸਵਾਨੀਆਂ, ਬਾਕੀ ਜੋ ਘਾਰ ਪਾਨਦੇ ਹੋ ਕੋਈ, ਕਿੱਥੇ ਥੋੜੇ ਅ-ਅੰਦਰ-ਬਾਹਰ ਬਾਹ ਬਾਜ਼ਾਰ ਜਾਨ ਵਸਤੇ ਜੋ ਸੂਟ ਹੁੰਦੇ ਆ, ਉਤੇ ਮੈਂ ਖੁਦ ਸੀ ਲੈਂਨੀ ਆ। ਕਿਉਂਕਿ ਮੈਨੂੰ ਤੇ ਆਦੀ ਏ ਸਿਲਾਈ, ਤੇ ਬਾਕੀ ਜੋ ਦੂਸਰੇ ਸੂਟ ਹੁੰਦੇ ਆ
ਲੇ ਤੁਸੀਂ ਤੇ, ਤੁਸੀਂ ਤੇ ਆਪੇ ਓ ਵਾਲੇ ਕਾਰੀਗਰ ਓ।
ਹਾਂ, ਪਰ ਓ ਨਾ ਜੋ ਹਾਂਜੀ, ਜੋ ਦੂਸਰੇ ਸੂਟ ਹੁੰਦੇ ਏ ਮੈਂ ਉਹਦਾ ਪੁੱਛ ਰਹੀ ਸੀ। ਦੂਸ ਸਰੇ ਸੂਟ ਨਾ ਫੇਰ ਦੂਸਰੇ ਸੂਟਾਂ ਦਾ ਨਾ ਡਰ ਲੱਗਦਾ, ਆਪਣੇ ਆਪ ਸੀਨ ਦਾ, ਕੀ ਖ਼ਰਾਬ
ਹੂੰ।
ਨਾ ਹੋ ਜਾਏ, ਤੇ ਫੇਰ ਉਹ ਆਪਨੇ-ਆਪਨਾ ਥੋੜ੍ਹਾ ਡਰ ਲੱਗਦਾ, ਇਸ ਲਈ ਫੇਰ ਮੈਂ ਬਾਹਰੋਂ ਸਆਉਨਾ ਜ਼ਿਆਦਾ ਪਸੰਦ ਕਰਨੀ ਆ, ਕਿ ਬਾਹਰੋਂ ਸਿਪ ਜਾਏ ਕੋਈ ਗ਼ਲਤੀ ਮੇਰੇ ਤੋ ਤੋ ਨਾ ਹੋ ਜਾਏ, ਤੇ ਫੇਰ ਐਵੇਂ ਖ਼ਰਾਬ ਹੋ ਜਾਏ, ਪਰ ਏਹ ਹੁਨ ਤੇ ਇਹ ਪਤਾ ਲੱਗਿਆ, ਕੀ ਸੂਟ ਹੀ ਖਰਾਬ ਸੀ।
ਅੱਛਾ ਅੱਛਾ। ਅੱਛਾ ਅੱਛਾ। ਕੋਈ ਨੀ ਤੁਸੀਂ ਇੰਜ ਕਰੋ ਜੇ ਤੁਸੀਂ ਸਵਾਣੇ ਹੋਣਗੇ ਜਿੱਥੋਂ ਮੈਂ ਸਵਾਣੀ ਆ ਤੇ ਤੁਸੀਂ ਆ ਨਾ ਤੇ ਮੈਂ ਤੁਹਾਡੇ ਨਾਲ ਚੱਲਾਂਗੀ ਜਿੱਥੋਂ ਮੈਂ ਸੁਆਨੀ ਤੁਸੀਂ ਇੱਕ ਵਾਰੀ ਗੇ ਹੈਨਾ ਬੀ ਉੱਥੋਂ ਬਣਵਾ ਕੇ
ਫਿਰ ਹਾਂ ਤੁਸੀਂ ਤੁਸੀ ਮੇਰੇ ਨਾਲ ਚੱਲਣਾ ਮ ਫੇਰ ਲੈ ਕੇ ਜਾਣਾ ਮੈਨੂੰ। ਵੈਸੇ ਮੈਂ ਸੂਟ ਵੀ ਲੈਣ ਜਾਣਾ ਐ, ਤੁਸੀਂ ਮੈਨੂੰ ਸੂਟ ਲੈਣ ਚੱਲੋਗੇ?
ਹਾਂਜੀ ਹਾਂਜੀ ਜ਼ਰੂਰ ਦੱਸੋ ਮੈਂ ਵੀ ਤੁਹਾਡੇ ਬਾਨੇ ਮੈਂ ਵੀ ਲੈ ਆਵਾਂਗੀ ਇੱਕ।
ਹਾਂ। ਤੇ ਤੁਸੀਂ ਜਿਹੜੀ ਦੁਕਾਨ ਤੋਂ ਲੈ ਕੇ ਆਂਦੇ ਓ ਨਾ ਫਿਰ ਉਹ ਵਾਲੀ ਦੁਕਾਨ ਤੇ ਅਸੀਂ ਦੋਨੋ ਚੱਲਾਂਗੇ। ਇਹ ਥੋੜੇ ਦਿਨ ਤੱਕ ਚੱਲੇ ਆ ਛੁੱਟੀਆਂ ਈਐ ਹੁਣ ਬੱਚਿਆਂ ਦੀ। ਘਰ ਹੀ ਹੁੰਦੇ ਏ ਬੱਚੇ ਤੇ ਇਹੀ ਸ਼ਾਮ ਦੇ ਵਕਤ ਤੇ ਜਾਵਾਂਗੇ ਦੁਪਹਿਰ ਵਕਤ ਬੜੀ ਗਰਮੀ ਹੁੰਦੀ ਐ। ਸਵੇਰੇ ਵੀ ਗਰਮੀ ਹੁੰਦੀ ਏ ਤੇ ਅਸੀਂ ਆਏ ਸ਼ਾਮੀ ਸ਼ਾਮੀ ਚੱਲਾਂਗੇ।
ਹੂੰ
ਤੇ ਫੇਰ ਦੱਸ ਦੇਣਾ। ਕਦੋਂ ਜਾਣਾ ਐ ਤੁਸੀਂ- ਤੁਸੀਂ ਜਦੋਂ ਫ੍ਰਰੀ ਹੋਵੋ ਕੰਮ- ਕੁਮ ਤੋ? ਹਨਾ ਡੇਟ ਵੀ ਦੱਸ ਦੇਣਾ ਕਿ ਇਸ ਡੇਟ ਨੂੰ ਚੱਲਣਾ ਐ ਇੰਨੇ ਵਜੇ ਚੱਲਣਾ ਐ।
ਹਾਂ ਛੁੱਟੀਆਂ ਚ ਹੁਣ ਟਾਈਮ ਨੀ ਪਰ ਤਾਇ ਨੀ ਗਰਮੀ ਬਹੁਤ ਹੁੰਦੀ ਤੇ ਨਿਕਲਣ ਦਾ ਮਨ ਨਈ ਕਰਦਾ ਬਾਹਰ। ਤੇ ਗਰਮੀ ਨੂੰ ਦੇਖ ਕੇ ਵੇਖਾਂ ਕਿਸੇ ਨੂੰ ਮੌਸਮ ਠੰਡਾ ਹੋਏਗਾ ਤੇ ਉਸ ਦਿਨ ਹੀ ਭਾਵੇਂ ਚੱਲ ਪਾਗੇ।
ਤਾਂ ਤੁਸੀਂ ਫਿਰ ਦੱਸਣਾ ਮੈਨੂੰ ਕਦੋਂ ਜਾਣਾ ਐ।
ਹਾਂ ਤੁਸੀਂ ਮੈਨੂੰ ਦੱਸ ਦਿੰਦਾ ਨਾ ਕਿਸ- ਕਿਸ ਹਿਸਾਬ ਦੇ ਸੂਟ ਲੈਣੇ। ਫੇਰ ਉਹੀ ਦੁਕਾਨ ਤੇ ਚੱਲਾਂਗੇ ਜਿੱਥੋਂ ਮੈਂ ਲੈ ਕੇ ਆਂਨੀ ਹੁੰਦੀ ਹ ਨਾ ਕੱਪੜਾ।
ਹਾਂਜੀ ਹਾਂਜੀ ਬਾਕੀ ਉਹ ਮੈਨੂੰ ਫੇਰ ਹਾਂ ਉਹੀ ਨਾ ਫਿਰ ਸੂਟ ਪਸੰਦ ਨਈ ਆਇਆ ਤੇ ਫਿਰ ਤੁਸੀਂ ਜੋ ਥਾਨ ਤੋਂ ਕੱਪੜਾ ਲਿਆਦੇ, ਉਹ ਵਾਲੀ ਜਗ੍ਹਾ ਤੋਂ ਵੇਖ ਲਾਂਗੇ, ਉੱਥੋਂ ਦੀ ਮੈਨੂੰ ਮਤਲਬ ਕੱਪੜਾ ਈ ਸਹੀ ਮਿਲ ਗਿਆ ਤੇ ਜਿਵੇਂ ਡਿਜ਼ਾਇਨ ਕਰਨੀ ਆ, ਮੈਂ ਫਿਰ ਦੇਖ ਲਾਂਗੀ ਕਿਸੇ ਐਪ ਤੋਂ ਡਿਜ਼ਾਇਨ ਕਿਵੇਂ ਬਣਾਂਦੇ ਆ ਕਿਵੇਂ ਹੁੰਦਾ ਐਂ।
ਹਮ, ਹਮ, ਹ, ਹਾਂ ਉਹੀ ਨਾ ਮੈਂ ਭਾ ਮੇਰੇ ਕੋਲ ਪੁੱਛ ਲੈਣਾ ਮੈਂ ਤੋਡੇ ਕੋ ਪੁੱਛ ਲਾਂਗੀ ਤੇ ਉਹ ਦੇਖ ਕੇ ਤੁਸੀਂ
ਹਾਂ। ਬਾਕੀ ਨਾ ਮੈਨੂੰ ਨਾ ਜੋ ਤੁਹਾਨੂੰ ਪਤਾ ਈ ਐ ਕੋਟ- ਸੈਟ ਦਾ ਬੜਾ ਟਰੈਂਡ ਚੱਲ ਰਿਹਾ ਐ। ਤੇ ਮੈਨੂੰ ਨਾ ਕੋਟ- ਸੈਟ ਦਾ ਵੀ ਕੱਪੜਾ ਹਾਂ ਕੋਟ ਕੋਟ- ਸੈਟ ਦਾ ਵੀ ਕੱਪੜਾ ਲੈਣਾ ਆ, ਉਹ ਕਹਿੰਦੇ ਆ ਕਿ ਲੋਕੀ ਕੀ ਤੁਸੀਂ ਨਾ ਬਣਿਆ ਬਣਾਇਆ ਜਾ ਮਤਲਬ ਬਣਿਆ ਬਣਾਇਆ ਜ਼ਿਆਦਾ ਵਧੀਆ ਨੀ ਹੁੰਦਾ, ਤੁਸੀਂ ਅਗਰ ਕੱਪੜਾ ਲੈ ਕੇ ਬਨਓ ਤਾਂ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਉਹਦੇ ਨਾਲ ਅਸੀਂ ਆਪਣੇ ਡਿਜ਼ਾਇਨ ਦੇ ਸਕਦੇ ਆ, ਆਪਣੇ ਅਕੋਰਡਿੰਗ ਬਣਵਾ ਸਕਦੇ ਆ, ਤੁਹਾਡੇ ਕੋਲ ਹੈਗਾ ਕੋਡ- ਸੈਟ।
ਕੋੜਸਟ ਮੈਂ ਵੀ ਨਾ ਬਣਵਾਣਾ ਦਿੱਤਾ ਔਇਆ। ਦਿੱਤਾ ਐ ਮੈਂ ਨਾ ਕੱਪੜਾ ਲੈ ਕੇ
ਅੱਛਾ, ਅੱਛਾ ਤੇ ਅਹ ਤੁਸੀਂ ਮੈਨੂੰ ਲੈ ਕੇ ਚੱਲਣਾ ਜਿੱਥੇ ਡੈਨਮ ਮਿਲ ਗਏ, ਡੈਨਮ ਦਾ ਮਨਵਾਉਣਾ ਐ ਕੋਟ- ਸੈਟ।
ਅੱਛਾ, ਕੋਈ ਨੀ ਮੈਂ ਚੱਲਾਂਗੀ ਤੁਹਾਡੇ ਨਾਲ ਦੱਸ ਦੇਣਾ ਮੈਨੂੰ
ਡੈ ਨ
ਹਾਂ ਤੇ ਮੈਂ ਤੁਹਾਨੂੰ ਦੱਸਦੀ ਨਾ ਜਿੜੀ ਦੁਕਾਨ ਤੇ ਮੈਂ ਜਾਂਦੀ, ਉਤੋ ਸਾਰੇ ਟੈਪ ਦਾ ਕੱਪੜਾ ਹੁੰਦਾ ਏ।
ਅੱਛਾ ਫੈਨਸੀ ਵੀ ਕੱਪੜਾ ਹੁੰਦਾ ਉੱਥੇ।
ਹਾਂ, ਹਾਂ ਸਭ ਤਰ੍ਹਾਂ ਦਾ ਕੱਪੜਾ ਹੁੰਦਾ, ਜਿਵੇਂ ਤੁਸੀਂ ਲੈਣਾ ਏ ਫੇਨਸੀ, ਨੋਨ ਮਤਲਬ, ਘਰ ਪਾਣ ਵਾਸਤੇ ਕੁਛ ਵੀ, ਜਿਵੇਂ ਹਰ ਤਰ੍ਹਾਂ ਦਾ ਕੱਪੜਾ ਮਿਲਦਾ ਉਹਦੇ ਕੋਲ ਨਾ ਤੇ ਉੱਥੇ ਚੱਲਾਂਗੇ।
ਵਧੀਆ ਐ।
ਹਾਂਜੀ-ਹਾਂਜੀ ਕੋਈ ਮੈਨੂੰ ਤੁਸੀਂ ਦੱਸ ਦੇਣਾ ਨਾ, ਮੈਂ ਦੱਸਿਆ ਨਾ ਜਦੋਂ ਵੀ ਸਾਡੇ ਕੋਲ ਹੋਏਗਾ ਨਾ, ਮੌਸਮ ਠੰਡਾ ਹੋਏਗਾ, ਟੈਮ ਹੋਏਗਾ।
ਹਾਂ, ਹਾਂ, ਹਾਂ ਹਾਂ, ਤੁਸੀਂ ਮੈਨੂੰ ਫੋਨ ਕਰ ਦੇਣਾ, ਕਿ ਅੱਜ ਚੱਲਣੇ ਆ ਤੇ ਫਿਰ
ਹਮ, ਹਮ, ਹਮ, ਹਾਂ, ਮੈਂ ਤੁਹਾਡੇ ਨਾਲ ਹੀ ਸਰਪ, ਤਾਡੇ ਬਹਾਨੇ, ਤੁਹਾਡੇ ਬਹਾਨੇ ਮੈਂ ਵੀ ਬਾਜ਼ਾਰ ਹੋ ਆਵਾਂਗੀ।
ਹਾਂਜੀ, ਤੁਸੀਂ ਵੀ ਖ਼ਰੀਦ ਲੋਗੇ‌।
ਉਹਹੀ ਨਾ ਬਹਾਨਾ ਚਾਹੀਦਾ ਹੁੰਦਾ, ਸਾਨੂੰ ਤ ਕੱਪ ਕੱਪੜੇ ਖਰੀਦਣ, ਹਾਂਜੀ, ਉਹ ਚਲ ਠੀਕ, ਹਾਂਜੀ ਹਾਂਜੀ-ਹਾਂਜੀ, ਸਸ਼ਿ ਸ਼ੀਕਾਲ ਜੀ, ਉਣ ਲਾਣਾ ਘਰ ਚੱਕਰ
ਹਾਂਜੀ, ਠੀਕ ਐ ਆਵਾਂਗੀ, ਆਵਾਂਗੀ, ਤੁਸੀਂ ਵੀ ਆਣਾ, ਤੁਸੀਂ ਵੀ ਨੀ ਆਂਦੇ ਔ।
ਸਮੇਂ ਮਿਲੇਗਾ, ਹਾਂਜੀ-ਹਾਂਜੀ, ਆਵਾਂਗੀ ਮੈਂ ਵੀ ਆਵਾਂਗੀ ਠੀਕ।
ਚਲੋ, ਫਿਰ ਠੀਕ ਐ।
ਠੀਕ ਐ, ਸਸ਼ਿ ਸ਼ੀਕਾਲ।